ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਕੀ ਕਰ ਰਹੇ ਸੀ
ਹਸਬੈਂਡ ਦੀ ਦੱਸੋ ਕਿਵੇਂ ਉਹ ਕੀ ਕਰ ਰਹੇ ਸੀ
ਮੈਂ ਵਧੀਆ ਰੋਟੀ ਪਾਣੀ ਹੋ ਗਿਆ
ਹਾਂਜੀ ਹਾਂਜੀ ਮੈਂ ਸੋਚਿਆੱਲ ਦੇਖੋ ਟੈਕਨੋਲੋਜੀ ਕਿੰਨੀ ਜ਼ਿਆਦਾ ਆ ਚੁੱਕੀ ਹੈ ਹਨਾ ਦੇਖੋ ਜਿਵੇਂ ਕਿ ਪਹਿਲਾਂ ਲੋਕਾਂ ਦੇ ਘਰ ਲੋਕੀ ਨਾ ਦਿਹਾੜੀ ਦਿਹਾੜੀ ਮਸਾਲੇ ਕੁੱਟਦੇ ਸੀ ਮਸਾਲੇ ਐਵੇਂ ਮਿਰਚਾਂ ਹੋ ਗਈਆਂ ਗਰਮ ਮਸਾਲੇ ਸਭ ਉੱਤੇ ਲਿਆਣੇ ਘਰ ਕੁਟਣੇ ਦੋ ਦੋ ਘੰਟੇ ਲਾ ਕੇ ਹੁਣ ਦੇਖੋ ਉਸ ਤੋਂ ਬਾਅਦ ਇਹ ਉਸ ਜਨਰੇਸ਼ਨ ਨੇ ਕੀ ਕੀਤਾ ਉਸ ਜਨਰੇਸ਼ਨ ਨੇ ਉਹ ਲੇ ਆਏ ਮਿਕਸੀਆਂ
ਟਣ ਬਿਲਕੁਲ ਦੇਖੋ ਮਿਕਸੀ ਚ ਆਪਣਾ ਕੰਮ ਬੜੀ ਜਲਦੀ ਹੋ ਜਾਂਦਾ ਹੈ ਔਰ ਨਾ ਪਹਿਲੀ ਗੱਲ ਕੰਮ ਬੜੀ ਜਲਦੀ ਹੁੰਦਾ ਹੈ ਤੇ ਦੂਜੀ ਗੱਲ ਆਪਣਾ ਮਿਹਨਤ ਘੱਟ ਲੱਗਦੀ ਹੈ
ਆਹ ਦੇਖੋ ਨਾ ਮਿਕਸੀਆਂ ਆ ਗਈਆਂ ਹੁਣ ਫਿਰ ਗ੍ਰਾਇੰਡਰ ਵਗੈਰਾ ਆ ਗਏ ਦੇਖੋ ਕੋਈ ਮਸਾਲਾ ਪੀਸਨਾ ਹੋਏ ਕੋਈ ਚਟਨੀ ਬਣਾਉਣੀ ਹੋਏ ਕੋਈ ਗ੍ਰੇਵੀ ਬਣਾਉਣੀ ਹੋਏ ਜਾਂ ਕੋਈ ਜੂਸ ਬਣਾਣਾ ਬਣਾ ਹੋਏ ਅਸੀਂ ਮਸ ਉਹ ਬਣਾ ਸਕਦੇ ਹਾਂ ਮਿਕਸੀ ਵਿੱਚ ਫੇਰ ਸਾਡੇ ਫਰਿੱਜ ਆ ਗਏ ਪਹਿਲੇ ਮਟਕੇ ਹੁੰਦੇ ਸੀ ਠੰਡੇ ਪਾਣੀ ਚ ਵੀ ਕਹਿੰਦੇ ਲੋਕਾਂ ਨੇ ਮਟਕੇ ਲਾਏ ਹੋਏ ਸੀ। ਹੁਣ ਮਟਕੇ ਜਨਰੇਸ਼ਨ ਜਾ ਕੇ ਹੁਣ ਟੈਕਨੋਲੋਜੀ ਫਰਿੱਜ ਲੇ ਆਈ ਪਹਿਲੇ ਵਨ ਮਿਨੀ ਫਰਿੱਜ ਲਿਆਈ ਫੇਰ ਫੇਰ ਆ ਥੋੜਾ ਵੰਨ ਡੋਰ ਲੇ ਆਈ ਹੁਣ ਟੂ ਡੋਰ ਲੇ ਆਈ ਫਿਰ ਫੋਰ ਡੋਰ ਲੀ ਆਈ ਹੁਨ ਦੇਖੋ ਕਿੰਨੇ ਕਿੰਨੇ ਡੋਰ ਦੇ ਫਰਿੱਜ ਚੱਲ ਗਏ ਨੇ ਤੇ ਉਹ ਸੇਮ ਏਦਾਂ ਹੀ ਹੁੰਦਾ ਸੀ ਉਸ ਤੋਂ ਬਾਦ ਸਾਡੀ ਮਸ਼ੀਨਾਂ ਆ ਗਈਆਂ
ਬਿਲਕੁਲ ਬਿਲਕੁਲ ਹੁਣ ਇੱਕ ਚੀਜ਼ ਹੋਰ ਚੱਲ ਪਈ ਦੇਖੋ ਦੇਖਿਆ ਨਾ ਓਹ ਬਰਫ਼ ਫਰਿੱਜ ਦੇ ਬਾਹਰ ਹੀ ਆ ਜਾਂਦੀ ਹੈ
ਹਾਂ ਹਾਂ ਬਟਨ ਦਬਾਓ ਨਾ ਇਲੈਕਟ੍ਰੋਨਿਕ ਫਰਿੱਜ ਆ ਗਏ ਨੇ ਨਾ ਫੇਰ ਸਾਨੂੰ ਬੁਆ ਖੋਲਣ ਦੀ ਵੀ ਲੋੜ ਨੀ ਹੈਗੀ ਫਰਿਜ ਦੇ ਉੱਤੇ ਨਾ ਸਬਜੀ ਦੇ ਵਿੱਚ ਉੱਤੇ ਇੱਕ ਉਹ ਨਾ ਉਹ ਘੜੀ ਦੇਖ ਕੇ ਤੇ ਨੀ ਉਹਨੂੰ ਅਹ ਜੋ ਸਾਡੇ ਸਕਰੀਨ ਜਿਹੀ ਬਣੀ ਸੀ ਛੋਟੀ ਜਿਨੀ ਤੁਸੀਂ ਉਹਨੂੰ ਟਚ ਕਰੋਗੇ ਨਾ ਓਹਨੂੰ ਓਪਨ ਕਰੋਗੇ ਉਹ ਪਾਸਵਰਡ ਪਾਓਗੇ ਤਾਂ ਹੀ ਫਰਿੱਜ ਖੁੱਲੇਗਾ ਨਹੀਂ ਤਾਂ ਨਹੀਂ ਖੁੱਲੇਗਾ ਤੁਸੀਂ ਉੱਥੋਂ ਦੇਖ ਸਕਦੇ ਹੋ ਕਿ ਫਰਿੱਜ ਦੇ ਵਿੱਚ ਕਿਹੜੀ ਚੀਜ਼ ਪਈ ਹੈ ਉਸ ਤੋਂ ਹੀ ਮਤਲਬ ਉਹ ਤੁਹਾਨੂੰ ਦੱਸੇਗਾ ਉਹ ਸਕਰੀਨ ਕਿ ਤੁਹਾਡੇ ਅੰਦਰ ਟਮਾਟਰ ਇੰਨੇ ਪਏ ਹੈ ਪਿਆਜ ਇੰਨੇ ਪਏ ਹੈ ਚਾਈਨੀਆਂ ਪਈਆਂ ਉਹ ਸਭ ਦੱਸ ਦਏਗਾ ਤੁਹਾਨੂੰ ਇੱਕ ਦਮ ਫਰਿੱਜ ਦੇ ਵਿੱਚੋਂ
ਬਿਲਕੁਲ ਓਦੇ ਵਿੱਚ ਓਹ ਪਤਾ ਇੱਕ ਚੀਜ਼ ਹੋਰ ਕੀ ਬਰਫ਼ ਉਹਦੇ ਨਹੀਂ ਪਏਗਾ
ਨਹੀਂ ਲਿਆਣਾ ਦੀ ਲੋੜ ਹੀ ਨੀ ਬੋਲਣ ਦੀ ਕਿ ਲਿਆਣਾ ਕਿ ਨਹੀਂ ਲਿਆਉਣਾ ਉਸ ਤੋਂ ਬਾਅਦ ਦੇਖੋ ਵਾਸ਼ਿੰਗ ਮਸ਼ੀਨਾਂ ਆ ਗਈਆਂ
ਤਾਂ ਤੁਹਾਡੀ ਬਰਫ਼
ਐਹ ਹਾਂਜੀ ਏਦਾਂ ਹੀ ਹੁੰਦਾ ਆ ਰੁਕ ਜਾ
ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਟੈਕਨੋਲੋਜੀ ਹਰ ਚੀਜ਼ ਚ ਆ ਗਈ ਹੈ ਦੇਖੋ
ਮਿਨੀ ਵਾਸ਼ਿੰਗ ਮਸ਼ੀਨ ਆ ਗਈ ਫਿਰ ਮਿਨੀ ਵਾਸ਼ਿੰਗ ਮਸ਼ੀਨ ਆ ਗਈ ਫੇਰ ਵੱਡੀ ਵਾਸ਼ਿੰਗ ਗ ਮਸ਼ੀਨ ਆ ਗਈ ਫਿਰ ਵੱਡੀ ਵਾਸ਼ਿੰਗ ਮਸ਼ੀਨ ਆ ਗਈ ਫਿਰ ਆਟੋਮੈਟਿਕ ਆਲੀ ਆ ਗਈ ਫਿਰ ਸੈਮੀ ਆਟੋਮੈਟਿਕ ਮਤਲਬ ਦੇਖੋ ਨਾ ਲੋਕੀ ਅਵਿਸ਼ਕਾਰ ਕਰਦੇ ਵਧਦੇ ਜਾ ਰਹੇ ਟੈਕਨੋਲੋਜੀ ਵਧਦੀ ਜਾ ਰਹੀ ਹੈ ਹੁਣ ਏ ਆਈ ਦੇਖ ਲੋ ਏ ਆਈ ਤੇ ਈ ਲੋਕੀ ਆਪਣੀ ਫੋਟੋਆਂ ਖਿੱਚ ਖਿੱਚਦੇ ਆ ਜਿਵੇਂ ਫੋਟੋ ਸ਼ੂਟ ਕਰਾਉਣਾ ਹੁੰਦਾ ਤੇ ਅਸੀਂ ਕਿਵੇਂ ਬਾਜ਼ਾਰ ਜਾਂਦੇ ਸੀਗੇ ਤਿਆਰ ਹੋ ਕੇ ਜਾਣਾ ਫੋਟੋ ਖਿਚਾਉਣੀ ਅੱਛਾ ਸਪੈਸ਼ਲ ਟੈਮ ਕੱਢਦੇ ਸੀ ਫੋਟੋ ਖਿਚਾਉਣ ਲਈ ਕਿ ਹਾਂ ਅਸੀਂ ਉਸ ਦਿਨ ਰੱਖਿਆ ਤੁਹਾਨੂੰ ਕੰਮ ਘੱਟ ਹੈ ਅਸੀ ਫੋਟੋ ਖਿਚਾਉਣ ਜਾਵਾਂਗੇ
ਬਿਲਕੁਲ ਹੁਨ ਤੁਸੀਂ ਏ ਆਈ ਨੂੰ ਕਹੋ ਜੀ ਇਹ ਸਾਡੀ ਫੋਟੋ ਬੈਕਗਰਾਂਊਡ ਘਰ ਐਡਰੈਸ ਪਾ ਦੇ ਪੰਜ ਮਿੰਟ ਨੀ ਲੈਣੇ ਤੁਹਾਨੂੰ ਬੈਕਗਰਾਊਂਡ ਵੀ ਚੇਂਜ ਕਰ ਤੁ ਡਰੈਸ ਵੀ ਚੇਂਜ ਤੁਹਾਡੀ ਸ਼ਕਲ ਵੀ ਚੇਜ ਕਰ ਦੇਗਾ ਤੇ ਤੁਸੀਂ ਕਹੋਗੇ ਨੀ ਕਿ ਮੇਰੀ ਫੋਟੋ ਹੈਗੀ ਹੈ ਬਹੁਤ ਫ਼ਰਕ ਪੈ ਚੁੱਕਿਆ ਹੈ ਹੁਣ ਤੁਸੀਂ
ਇਤਨਾ ਜ਼ਿਆਦਾ ਚੇਂਜ ਹੋ ਗਈ ਹੈ ਟਾਈਮ ਇਤਨਾ ਜ਼ਿਆਦਾ ਬਦਲ ਗਿਆ ਹੈ ਤੁਸੀਂ ਘ, ਪਹਿਲੇ ਬੰਦਾ ਕਿੰਨੇ ਕਿੰਨੇ ਦੂਰ ਜਾਂਦਾ ਸੀ ਫੋਟੋ ਖਿਚਵਾਉਣ, ਤੇ ਹੁਣ ਆਪਣਾ ਘਰ ਹੀ ਫੋਨ ਤੋਂ ਖਿੱਚ ਲੈਂਦੇ ਨੇ, ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਤੁਹਾਨੂੰ ਜੋ ਕੁਛ ਚਾਹੇ ਤੁਸੀਂ ਘਰ ਬੈਠੇ ਆਪਣਾ ਔਰਡਰ ਕਰ ਸਕਦੇ ਹੋ
ਆਪਾਂ ਦੇਖੋ ਜਿਵੇਂ ਕਿ ਆਪਾਂ ਕਿਤੇ ਕਿਧਰੇ ਵੀ ਜਾਣਾ ਆ, ਸਾਨੂੰ ਸਟੇਸ਼ਨ ਜਾਣਾ ਪੈਂਦਾ ਲਾਈਨ ਬੜੀ ਲੰਬੀ ਪਹਿਲਾਂ ਆਪਾਂ ਲੈਣ ਆਂਦੇ ਸੀ, ਦੋ ਦੋ ਘੰਟੇ ਬਾਦ ਆਉਂਦੀ ਸੀ ਵਾਰੀ ਹੁਣ ਘਰੇ ਜਾਓ ਟਿਕਟ ਘਰੋਂ ਹੀ ਬੁੱਕ ਕਰ ਲੋ, ਹੁਣ ਟਿਕਟ ਦੀ ਲੈਣ ਲਾਣ ਦੀ ਲੋੜ ਹੀ ਨਹੀਂ ਹੈ ਉਸ ਤੋਂ ਬਾਅਦ ਤੁਸੀਂ ਇਹ ਹੀ ਬੱਸ ਵਾਲਾ ਸਿਸਟਮ ਹੋ ਗਿਆ ਘਰੇ ਬੈਠੋ, ਆਪਣੇ ਫੋਨ ਦੇ ਵਿੱਚ ਬੱਸ ਵਾਲੀ ਐਪ ਡਾਊਨਲੋਡ ਕਰੋ ਉੱਥੋਂ ਦੀ ਬੱਸ ਦੀ ਟਿਕਟ ਬੁੱਕ ਕਰ ਲੋ ਟ੍ਰੇਨ ਟਿਕਟ ਬੁੱਕ ਕਰ ਲੋ, ਪ ਐਰੋਪਲੇਨ ਦੀ ਟਿਕਟ ਬੁੱਕ ਕਰ ਲੋ ਫੇਰ ਬੈਂਕਾਂ ਚ ਵੀ ਆਂ ਦੱਸੇ ਕਿ ਪੈਸਾ, ਅਸੀਂ ਕਿਧਰੇ ਜਾਣਾ ਆ ਫੇਰ ਸਲਿਪ ਭਰਨੀ ਪੈਣੀ, ਫਿਰ ਜਮਾ ਫਿਰ ਕਿਧਰੋ ਉਹ ਅਸੀਂ ਪੈਸੇ ਲੈਣਾ, ਫਿਰ ਸਲਿੱਪ ਭਰਨੀ ਫ਼ਿਰ ਜਮ੍ਹਾਂ ਕਰਨਾ ਪੈਣਾ ਹੁਣ ਬੈਂਕ ਜਾਣ ਦੀ ਲੋੜ ਨੀ, ਸਲੀਪ ਭਰਣ ਦੀ ਲੋੜ ਨੀ ਜਿਹਨੂੰ ਕੋਲ ਪਵਾਣੇ ਆ ਪੈਸੇ, ਉਹਨੂੰ ਕਹਿ ਭਰਾਵਾ ਤੂੰ ਇਸ ਅਕਾਊਂਟ ਤੇ ਪਾ ਦੇ ਦੋ ਮਿੰਟ ਤੁਹਾਨੂੰ ਆਪਣੇ ਤੁਸੀਂ ਫੋਨ ਚੈੱਕ ਕਰ ਲਓਗੇ, ਹਾਂ ਤੁਹਾਡੇ ਫੋਨ ਚ ਪੈਸੇ ਆ ਚੁੱਕੇ ਆ
ਬਿਲਕੁਲ ਬਿਲਕੁਲ ਸਹੀ ਗੱਲ ਹੈ, ਦੇਖੋ ਆਪਣਾ ਟੈਕਨੋਲੋਜੀ ਬਹੁਤ ਜ਼ਿਆਦਾ ਚੇਂਜ ਹੋ ਚੁੱਕੀ ਹੈ ਟਾਈਮ ਕਾਫੀ ਚੇਂਜ ਹੋ ਚੁੱਕਿਆ, ਤੁਸੀਂ ਆਪਣਾ ਘਰ ਬੈਠੇ ਸਾਰੇ ਕੰਮ ਕਰ ਸਕਦੇ ਹੋ ਤੁਸੀਂ ਹਰ ਚੀਜ਼, ਕਰ ਸਕਦੇ ਹੋ ਮੇਰੇ ਹਿਸਾਬ ਨਾਲ ਤੇ ਬਹੁਤ ਟਾਈਮ ਚੇਂਜ ਹੋ ਗਿਆ, ਬਹੁਤ ਅੱਛਾ ਚੇਂਜ ਹੋਇਆ
ਹਾਂ ਦੇਖੋ ਨਾ ਉਥ ਅਲੈਕਸਾ ਅਲੈਕਸਾ ਦਾ ਕਿੰਨਾ ਉਹ ਵਿਸ਼ਵਾਸ ਕਿੰਨਾ ਵਧੀਆ ਕਰਤਾ ਆ ਜਿਹੜੇ ਬਜ਼ੁਰਗ ਲੋਕ ਹੈਗੇ ਨੇ ਬਚਾਰੇ ਘਰ ਇਕੱਲੇ ਰਹਿੰਦੇ ਨੇ, ਉਹਦੇ ਬੱਚੇ ਡਿਊਟੀਜ਼ ਕਰਦੇ ਨੇ ਉਹਦੇ ਕੋਲ ਵਾਰ ਵਾਰ ਨਹੀਂ ਉੱਠਿਆ ਜਾ ਰਿਹਾ, ਤੇ ਉਹ ਅਲੈਸਾ ਨੂੰ ਕਹਿਣਗੇ ਓਪਨ ਦਾ ਡੋਰ, ਔ ਹੈਨਾ
ਹਾਂਜੀ ਤੁਸੀਂ ਇਹ ਤੇ ਬਿਲਕੁਲ ਬਿਲਕੁਲ ਦੇਖੋ ਇਹ ਚੀਜ਼ ਕਾਫ਼ੀ ਨਵੀਂ ਚੱਲ ਪਈ ਹੈ, ਹਾਂਜੀ ਜ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ
ਉਹ ਜਨਰੇਸ਼ਨ ਯੂਜ ਕਰ ਰਹੀ ਹੈ ਨਿਊ ਜਨਰੇਸ਼ਨ, ਉਹ ਹੈਗੇ ਨਾ ਜ਼ੈਨਜ਼ੀ ਉਹ ਜਨਰੇਸ਼ਨ ਯੂਜ ਕਰ ਰਹੀ ਹੈ ਉਹ, ਪਰ ਬ ਉਹ ਜਿਹੜੇ ਅਜੇਡ ਔ ਤੇ ਯੂਜ ਕਰ ਨੀ ਰਹੇ ਕਿਉਂਕਿ ਉਹਨੂੰ ਨਾਮ ਨੀ ਲੈਣਾ ਨੀ ਆਉਂਦਾ ਅਲੈਕਸਾ
ਬਿਲਕੁਲ ਸਹੀ ਗੱਲ ਹੈ ਤੁਸੀਂ ਬਿਲਕੁਲ ਸਈ
ਕਹਿਣਗੇ ਵੀ ਅਸੀਂ ਕਹਾਂਗੇ ਅਲੈਕਸਾ ਐ ਕਰ ਕਹਿੰਦੇ ਅਸੀ ਆਪੇ ਉੱਠ ਕੇ ਕਰ ਲਾਂਗੇ ਤੇ ਹੁਣ ਤਾਂ ਹੁਣ ਤਾਂ ਇਤਨੀ ਚੇਂਜ ਹੋ ਗਈ ਹੈ ਤੁਸੀਂ ਅਲੈਕਸਾ ਨਾ ਕੁਛ ਵੀ ਰੱਖ ਸਕਦੇ ਹੋ, ਜ਼ਰੂਰੀ ਨਹੀਂ ਤੇ ਉਹਨੂੰ ਫੇਰ ਅਲੈਕਸਾ ਹੀ ਕਹਿਣਾ ਆ ਤੁਸੀਂ ਉਹਨੂੰ ਕੁੱਛ ਵੀ ਨਾਮ ਨਾਲ ਬੁਲਾ ਕੇ ਬੁਲਾ ਸਕਦੇ ਹੋ ਓਨੂੰ ਨਾਮ ਸੇਵ ਕਰਕੇ ਓਦੇ ਵਿੱਚ
ਬਿਲਕੁਲ ਟਾਈਮ ਕਾਫ਼ੀ ਚੇਂਜ ਹੋ ਗਿਆ ਟੈਕਨੋਲੋਜੀ ਕਾਫੀ ਜ਼ਿਆਦਾ ਚੇਂਜ ਹੋ ਗਈ ਤੁਸੀਂ ਆਪਣਾ ਫੋਨ ਤੋਂ ਘਰ ਬੈਠੇ ਈ ਬਹੁਤ ਕੁਛ ਸਿੱਖ ਸਕਦੇ ਹੋ ਬਹੁਤ ਕੁਛ ਨਿਊ ਸਿੱਖ ਸਕਦੇ ਹੋ ਔਰ ਆਪਣਾ ਕਿਧਰੇ ਵੀ ਕਿਸੇ ਨੂੰ ਵੀ ਫੋਨ ਮਿਲਾ ਸਕਦੇ ਹੋ ਦੇਖੋ ਗੱਲ ਕਰ ਸਕਦੇ ਹੋ ਵੀਡੀਓ ਕਾਲ ਤੇ ਕਰ ਸਕਦੇ ਹੋ ਆਪਣਾ ਫੋਨ ਤੇ ਗੱਲ ਕਰ ਸਕਦੇ ਹੋ
ਬਿਲਕੁਲ ਦੇਖੋ ਫੋਨ ਜ ਜਿੱਦ ਜਿਹੜੇ ਸ਼ਹਿਰ ਦੀ ਮਰਜ਼ੀ ਨਊਜ਼ ਪਹਿਲੇ ਫੋਨ ਤੇ ਆਉਂਦੀ ਹੈ ਫੇਰ ਤੁਸੀਂ ਜਿਹੜੇ ਮਰਜ਼ੀ ਆਪਣੇ ਗਾਣੇ ਸੁਣੋ ਜਿਹੜੇ ਮਰਜ਼ੀ ਉਦੇ ਫੇਵਰੇਟ ਸਿੰਗਰ ਦੀ ਮੂਵੀ ਦੇਖੋ ਹੈਨਾ ਆਪਣੀ ਵੀਡੀਓ ਵਗੈਰਾ ਦੇਖੋ ਆਪਣੀ ਵੀਡੀਓ ਕਾਲ ਕਰ ਲੋ ਐਸ ਐਮ ਐ ਕਰ ਲਓ ਹੁਣ ਤਾਂ ਹੁ ਲੋਕੀ ਕੀ ਕਰਦੇ ਸੀਗੇ ਜਿਵੇਂ ਵਿਆਹ ਹੋਨਾ, 'ਤੇ ਲੋਕਾਂ ਨੂੰ ਢਾਈ- ਢਾਈ ਮ੍ਹੀਨੇ ਪਹਿਲਾ ਨਾ ਲੋਕਾਂ ਨੂੰ ਚਿੱਠੀਆਂ-ਪੱਤਰ ਪਾ ਦਿੰਦੇ ਸੀਗੇ। ਕੇ ਲੋਕਾਂ ਨੂੰ ਟੈਮ 'ਤੇ ਪਹੁੰਚ ਜਾਨ। 'ਤੇ ਟੈਮ ਤੇ ਪਹੁੰਚਨ ਤੇ ਉਹ ਆ ਜਾਨ, ਹੁਨ ਲੋਕੀ ਐੰਜ ਹੋ ਗਏ ਨੇ ਹੁਨ ਚਿੱਠੀਆਂ-ਪੱਤਰ ਪਾਨ ਦੀ ਲੋੜ ਈ ਕੀ ਐ, ਜੇ ਪਰਸੋਂ ਵਿਆਹ ਤੁਸੀਂ ਅੱਜ ਉਨਾਂ ਨੂੰ ਦੋ ਮਿੰਟ ਲੀ, ਵਟਸਐਪ ਤੇ ਜਾ ਕੇ ਸੈਂਡ ਕਰਦੋ।
ਆਪਾਂ ਫੋਨ ਕਰ ਦਿੰਨੇ, ਹਾਂਜੀ ਸਾਡੇ ਘਰ ਵਿਆਹ ਹੈਗਾ, ਤੁਸੀਂ ਆ ਜਾਨਾ। ਮਿੰਟਾਂ ਦਾ ਕ, ਘੰਟੇ ਦਾ ਕੰਮ ਜੀ ਮਿੰਟਾਂ 'ਚ ਹੋਨ ਲੱਗ ਗਿਆ ਹੁਨ। ਪੈਂਲੇ ਕਿੰਨੇ-ਕਿੰਨੇ ਦਿਨ ਲਗਦੇ ਸੀ 'ਤੇ ਹੁਨ ਕਿੰਨੇ-ਕਿੰਨੇ ਸੈਕਿੰਡ ਲਗਦੇ ਨੇ, ਬਸ।
ਮਤਲਬ ਆਹ ਵਗੈਰਾ, ਕੋਈ ਇਸ ਵਿਦੇਸ਼ 'ਚ ਬੈਠਿਆ ਨਈ ਆ ਸਕਦੇ, ਤੁਸੀਂ ਵੀਡੀਓ ਕੋਲ ਤੇ ਵਿਆਹ ਦਿਖਾ ਸਕਦੇ ਓ। ਤੁਸੀਂ ਆਪਨਾ ਫੋਨ 'ਤੇ ਅਟੈਕ ਤੁਸੀਂ ਆਪਨੇ ਫੋਨ ਦਾ ਵਾਈ-ਫਾਈ ਔਨ ਕਰਕੇ ਅਪਨੇ ਫੋਨ ਟੀ, ਵੀ, ਅਟੈਚ ਕਰ ਸਕਦੇ ਓ। ਤੁਸੀਂ ਜੋ ਫੋਨ ਦੇ ਟੀ, ਵੀ, 'ਤੇ ਦੇਖ ਸਕਦੇ ਓ, ਮੂਵੀਜ਼ ਵਗੈਰਾ ਲਾ ਕੇ ਵੱਡੀ ਸਕਰੀਨ ''ਤੇ। ਹੈਨਾ, ਦੇਖੋ ਕਿੰਨੀ- ਕਿੰਨੀ ਅਟੈਚ ਹੋ ਚੁੱਕੀ ਐ।
ਇਸ ਤੋ ਬਾਦ ਚੇਂਜ ਹੋ ਗਿਐ ਕਿ, ਬਸ। ਆਪਾਂ ਬੋਤ ਟਾਈਮ ਚੇਂਜ ਹੋ ਗਿਐ, ਜਿਨਾ ਦੇ ਪਾਂਦੇ ਕਿ ਇਦਾਂ ਦਾ ਟਾਈਮ ਚੇਂਜ ਹੋ ਗਿਐ। ਟੈਕਨੋਲੋਜੀ ਇਤਨੀ ਜਾਦਾ ਅੱਗੇ ਵੱਦ ਚੁੱਕੀ ਐ, ਆਪਾਂ ਸੋਚ ਵੀ ਨੀ ਸਕਦੇ, ਪੈਲਾਂ ਕਿ 'ਤੇ ਆਪਾਂ ਕੋਲ ਕੀਪੈਡ ਫੋਨ ਹੁੰਦੇ ਸੀ, ਨੋਕੀਆ ਵਾਲੇ।
ਓਈ ਨਾ, ਓਲੇ-ਓਲੇ ਆਲੇ ਫੋਨ ਆ ਗਏ। ਫਿਰ ਐਹ ਵਾਲੇ ਫੋਨ ਆ ਗਏ, ਫੋਨ ਵੱਧੇ ਗਏ। ਹੁਨ ਦੇਖੋ ਪਲੇ, ਨਾ ਜਿਵੇਂ ਕਿ ਟੀਨ ਦੇ ਹੁੰਦੇ ਸੀਗੇ ਕੂਲਰ, ਕੋਈ ਦੇਖਿਆ ਈ ਹੋਏਗਾ। ਸਭ ਦੇ ਘਰ ਟੀਨ ਦੇ ਹੁੰਦੇ ਸੀ ਕੂਲਰ। ਓਸ ਵਾਰ ਲਿਖ ਕੇ ਛੋਟੇ ਪ ਪੱਖੇ ਹੁੰਦੇ ਸੀਗੇ ਤ੍ਰੈ ਪਰਾਂ ਵਾਲੇ। ਛੋਟੇ ਪੱਖੇ ਹਟੇ ਤੇ ਵੱਡੇ ਵੱਡੇ ਡੰਡੀਆਂ ਵਾਲੇ ਪੱਖੇ ਆ ਗਏ। ਉਹ ਪੱਖੇ ਹਟੇ ਤੇ ਫੇਰ ਲਟੀਨ ਦੇ ਕੂਲਰ ਆ ਗਏ, ਓ ਹਟੇ 'ਤੇ ਫਿਰ ਪਲਾਸਟਿਕ ਦੇ ਕੂਲਰ ਆ ਗਏ। ਓ ਹਟੇ 'ਤੇ ਫਿਰ ਏ, ਸੀ, ਆ ਗਏ, ਹੁਨ ਓ ਵੀ ਏ, ਸੀ, ਵੀ ਐ, ਫਿਰ ਦੂਜੇ ਏ, ਸੀ, ਲੰਬੇ ਵਾਲੇ ਆ ਗਏ਼। ਉਹ ਏ, ਸੀ, ਆਏ 'ਤੇ ਪਲਾਸਟਿਕ ਦੇ ਕੂਲਰ ਏ, ਸੀ, ਵਾਲੇ ਆ ਚੁੱਕੇ ਨੇ, ਬਰਫ਼ ਵਾਲੇ। ਓਹ ਨਾ ਸਿਸਟਮ ਐਸਾ ਹੈਗਾ ਆ, ਕਿ ਤੁਸੀਂ ਕੂਲਰ ਅਹ, ਪਾਗਲ! ਉਤੇ ਢੱਕਣ ਹੁੰਦੈ, ਕਿ ਉਹਦੇ ਬਰਫ਼, ਪਾਨੀ ਏ। ਤੇ ਕੇੜਾ ਤੁਸੀਂ ਪੋਡਰ ਯਾ ਪਰਫਿਊਮ ਵਗੈਰਾ ਪਾਨੈ ਆ, 'ਤੇ ਉਹ ਕੁਲਰ 'ਚ ਇੰਨੀ ਅੱਛੀ ਹਵਾ ਆਂਦੀ ਏ ਨਾ, ਪਰਫਿਊਮ ਦੀ 'ਤੇ ਠੰਡੀ ਵਰਫ ਦੀ ਹਵਾ ਆਂਦੀ ਐ, ਤੁਸੀਂ ਕਹੋਗੇ, ਏਦੇ ਅੱਗੇ ਤੇ ਏ, ਸੀ, ਵੀ ਫੇਲ ਹੈਗੈ ਆ।
ਬਿਲਕੁਲ ਜੀ, ਬਿਲਕੁਲ ਸਹੀ ਗੱਲ ਐ। ਆਪਾਂ -ਆਪਾਂ ਲੋਕ ਸੋਚ ਨੀ ਪਾਂਦੇ ਕਿ ਟੈਕਨੋਲੋਜੀ ਇਤਨੀ ਜਾਦਾ ਅੱਗੇ ਵੱਧ ਚੁ ਕਿ ਆਪਾਂ ਦੇਖੀਏ, ਕੂਲਰ ਤੋਂ ਆਪਾਂ ਏ, ਸੀ, ਤੇ ਆ ਗਏ ਆ। ਕਿੱਥੇ ਆਪਾਂ ਕੋਲ ਕੂਲਰ ਹੁੰਦੇ ਸੀ। ਕੇੜੇ ਕੂਲਰ 'ਚ ਵਾ? ਅੱਜ-ਕੱਲ ਖੜ -ਖੜ -ਖੜ -ਖੜ ਤਾਂ ਜੇ ਜਾ ਲੈਂਨੇ ਆ, ਜੋ ਬਿਨਾ ਆਵਾਜ ਕਰੇ ਠੰਡੀ ਹਵਾ ਦਿੰਦੈ।
'ਤੇ ਲੋਕ ਤੇ ਦੇਖੋ, ਚੂਲ੍ਹੇ ਰੋਟੇ ਪਕਾਨੇ, ਚੂਲ੍ਹੇ ਹੋ ਗਏ, ਹੈਨਾ? ਅੰਗੀਠੀਆ ਹੋ ਗੀਆਂ, ਹੁਨ ਦੇਖੋ ਫਿਰ ਗੈਸ ਤੇ ਭੱਠੀਆਂ ਆਈਆਂ। ਫੇਰ ਗੈਸ ਆਏ, ਹੁਨ ਇੰਡਕਸ਼ਨ ਆ ਗਏ ਨੇ। ਹੁਨ ਦੇਖੋ, ਇੰਡਕਸ਼ਨ ਨਾਲ ਰਾਈਸ ਕੁੂੱਕਰ ਆ ਗਏ ਨੇ। ਇਲੈਕਟ੍ਰੋਨਿਕ ਮਧਾਨੀ ਆ ਗਈ ਐ, ਰੋਟੀ ਬਨਾਨ ਵਾਲੀ ਮਸ਼ੀਨ ਆ ਗਈ ਐ। ਹੈ, ਆਟਾ ਮਲਨ ਵਾਲੀ ਮਸ਼ੀਨ ਆ ਗਈ ਐ, ਪੋਚਾ ਮਾਰਨ ਵਾਲੀ ਵਾਲੀ ਮਸ਼ੀਨ ਆ ਗਈ ਐ, ਤੁਸੀਂ ਐਹ ਦੇਖੋ ਕਿਤਨਾ ਸਮਾਨ ਆ ਚੁੱਕਿਐ ਆ, ਅੱਜ-ਕੱਲ 'ਤੇ ਆਪਣੀ ਬਲਾਈਟ ਵੀ ਆ ਚੁੱਕੀ ਐ।
ਕੈਅ ਦੇ ਨਾ, ਪੂਜ ਲੰਕਾ ਤੀਨ ਘਰ 'ਚ ਲੜਾਈ।
ਆਪਣੀ ਬਿਜਲੀ ਆਪੇ ਬਣਾਓ ਉਹ ਚੀਜ਼ ਆ ਚੁੱਕੀ ਹੈ। ਬਹੁਤ ਚੀਜ਼ਾਂ ਚੁੱਕੀੀਆਂ ਆ ਅਸੀਂ ਮਤਲਬ ਕਹਿਣ ਸਕਦਾ ਕਿ ਇਨੀ ਚੀਜ਼ਾਂ ਆ ਚੁੱਕੀਆਂ ਬਹੁਤ ਟੈਕਨੋਲਜੀ ਅੱਗੇ ਵੱਧ ਚੁੱਕੀ ਹੈ ਇਹੀ ਕਹਾਂਗੇ ਜੇ ਅਸੀ ਟੈਕਨੌਲਜੀ ਦੇ ਪਿੱਛੇ ਰਹਿ ਗੇ ਤੇ ਉਹਦੇ ਪਿੱਛੇ ਹੀ ਰਹ ਜਾਂਾਂਗੇ ਅਗਰ ਅਸੀਂ ਟੈਕਨੋੋਲੋਜੀ ਨਾਲ ਚੱਲਾਂਗੇ ਨਾ ਤੇ ਫਿਰ ਅਸੀਂ ਸਹੀ ਰਹਾਂਗੇ ਟੈਕਨੌਲਜੀ ਦਾ ਯੂਜ ਕਰੀਏ, ਬ ਸਹੀ ਚੀਜ਼ ਨਾਲ ਕਰੀਏ, ਸਹੀ ਢੰਗ ਨਾਲ ਕਰੀਏ। ਵਧੀਆ ਤਰੀਕੇ ਨਾਲ ਕਰੀਏ ਕਦੀ ਮਤਲਬ ਕਿ ਅਸੀਂ ਟੈਕਨੋਲੋਜੀ ਦਾ ਮਿਸਯੂਜ ਨਾ ਕਰੀਏ, ਕਿਉਂਕਿ ਦੇਖੋ ਮਿਸਯੂਜ ਵੀ ਬੜਾ ਹੁੰਦਾ ਆ, ਤੇ ਯੂਜ ਹੀ ਬੜਾ ਹੁੰਦਾ ਆ। ਤਾਂ ਹੀ ਕਹਿੰਦੇ ਕਿ ਅਸੀਂ ਕਦੇ ਮਿਸਯੂਜ ਨਾ ਕਰੀਏ, ਟੈਕਨੋਲੋਜੀ ਦਾ ਸਾਰਾ ਯੂਜ ਹੀ ਕਰੀਏ। ਆਪਣੀ ਫੋਟੋ ਵਗੈਰਾ ਨਾ ਕਈ ਲੋਕੀ ਨਾ ਉਹ ਕਰ ਦਿੰਦੇ ਨੇ, ਕੀ ਕਹਿੰਦੇ ਨੇ ਮਤ ਅਪਲੋਡ ਬਾਹਰ ਜਗਾ ਨੇ, ਉਹ ਆਪਣੀ ਫੋਟੋਆਂ ਧਿਆਨ ਰੱਖੀਏ। ਹਾਂਜੀ ਸਾਰੀ ਹਿਸਟਰੀ ਸਾਡੇ ਫੋਨ ਚ ਹੁੰਦੀ ਹੈ, ਹੁਣ ਆਪਾਂ ਜਿੱਥੇ ਕਿਤੇ ਜਾਂਦੇ ਹਾਂ ਹਨਾ ਜਿਵੇਂ ਕਿਸੀਂ ਆਪਾਂ ਜਾਂਦੇ ਹਾਂ, ਆਪਾਂ ਪਹਿਲੇ ਪਾ ਦਿਦੇ ਆ ਆਈਮ ਗੋਈਗ ਟੂ ਅੰਬਰਸਰ ਆਈਮ ਗੋਇਗ ਟੁ ਹਾਂ -ਹਾਂ ਜਗਾ ਜਗਾਧਰੀ ਹਰਿਆਣਾ ਸੀ ਇਹ ਪਾ ਦਿੰਦੇ ਹਾਂ, ਸਾਨੂੰ ਇਹ ਨਹੀਂ ਕਣਾ ਚਾਹੀਦਾ ਸੀ ਆਪਣੇ ਆਪ ਨੂੰ ਆਪ ਪਾ ਕੇ ਨਾ ਅਸੀਂ ਇਹ ਚੋਰਾਂ ਨੂੰ ਆਮੰਤਰਣ ਦੇ ਰਹੇ ਹਾਂ, ਕਿ ਅਸੀਂ ਜਾ ਰਏ ਆ ਤੇ ਸਾਡੇ ਘਰੋਂ ਆ ਕੇ ਚੋਰੀ ਕਰੋ। ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਪਤਾ ਕੌਣ ਹੈ, ਕੌਣ ਨਹੀਂ ਹੈ। ਅਸੀਂ ਫੋਟੋਆਂ ਬੜੀਆਂ ਪਾਉਂਦੇ ਆ ਆਪਣੀਆਂ, ਹਾਂਜੀ
ਚੰਗਾ ਲੱਗਿਆ ਤੁਹਾਨੂੰ ਦੁਬਾਰਾ ਫੋਨ ਜਰੂਰ ਲਾਵਾਂਗੇ ਸਤਿ ਸ਼੍ਰੀ ਅਕਾਲ।
ਅਓਕੇ ਜੀ ਸਤ ਸ੍ਰੀ ਅਕਾਲ।
ਹਮ